ਹਾਂ। ਹੈਲੋ, 'ਸਤਿ ਸ੍ਰੀ ਅਕਾਲ ਜੀ'ਕਿਵੇਂ ਹੋ? ਵਧੀਆ। ਹਾਂਜੀ। ਠੀਕ ਸਬ। ਘਰੇ ਸਭ ਠੀਕ। ਹਾਂਜੀ- ਹਾਂਜੀ ਕਲੀਅਰ। ਆਵਾਜ਼ ਆ ਰਹੀ ਹੈ। ਅੱਛਾ।
ਹਾਂਜੀ।
ਹਾਂਜੀ। ਸਭ ਠੀਕ, ਬਸ ਕੁਛ ਨਹੀਂ ਸੋਚਿਆ ਕੋਲ ਕਰ ਲਈਏ ਗੱਲ ਕਰ ਲਈਏ ਸਾਡੇ ਨਾਲ।
ਰਿਵਾਜ਼ ਆ।
ਇਹ ਕੋਈ ਏਰੀਏ ਦਾ ਨਾ ਫ਼ਰਕ ਹੋ ਸਕਦਾ ਹੈ ਹੈਨਾ। ਨਹੀਂ- ਨਹੀਂ। ਕੋਈ ਏਰੀਏ ਦਾ ਫਰਕ ਹੋ ਸਕਦਾ ਐਦਾ।
ਤਾਂ ਤੇ। ਕਰਕੇ ਨਾ ਹੋਈ।
ਅੱਛਾ। ਸੁਹਾਡੇ ਇੱਧਰ ਮੀਂਹ ਦਾ ਮੌਸਮ ਹੋ ਰਿਹਾ ਮੀਂਹ ਕਿ ਨੀ ਆ ਸਕਦੈ।
ਮੀਂਹ ਤਾਂ ਮੌਸਮ ਤਾਂ ਨਹੀਂ ਹੋ ਰਿਹਾ ਪਰ ਐ ਲੱਗਦਾ ਵੀ ਬੱਦਲ ਆਊ।
ਬਦਲ ਆਊਗਾ। ਫੇਰ ਤਾਂ ਸਾਨੂੰ ਸੈਰ ਤੇ ਹੁਣੇ ਹੀ ਜਾਣਾ ਚਾਹੀਦੈ ਮੈਨੂੰ ਲੱਗਦਾ ਫੇਰ ਜੇ ਹਨੇਰਾ ਕਰਤਾ ਫਿਰ ਤਾਂ ਡੈਡੀ ਕਹਿਣਗੇ ਜਾਣਾ ਨੀ ਹੈਗਾ। ਘਰੇ ਰਹੋ। ਇੱਕ ਸਾਡੇ ਨਾ ਉਰੇ ਹਾਂ ਇੱਕ ਸਾਡੇ ਪਤਾ ਕੀ ਆ ਪ੍ਰੋਬਲਮ, ਸਾਡੇ ਨਾ ਉੂਰੇ ਕੁੱਤੇ ਨੇ ਨਾ ਜਿਹੜੇ ਝੁੰਡ ਚ' ਫਿਰਦੇ ਨੇ ਪੰਦਰਾਂ ਕੁੱਤੇ ਨੇ। ਤੇ ਹਾਂ ਤੇ
ਹਾਂ। ਅੱਜ ਕੱਲ, ਮੈਂ ਵੀ ਦੇਖਿਆ ਪਤਾ ਨੀ ਕੁੱਤੇ ਦੇ ਉਹ ਸਾ ਉਹ ਕੀ ਹੁੰਦਾ ਉਹ ਸਾਂਡ ਕਿ ਕਹਿੰਦੇ ਐ ੳਨੂੰ ਪੰਜਾਬੀ ਚ'
ਨਹੀਂ ਉਹ ਪਤਾ ਕੀ ਆ ਕੁ ਤੇ ਜੋ ਹੈਗੇ ਨੇ ਸਹੀ ਨਹੀਂ ਹੈਗੇ ਮਤਲਬ, ਹੂ- ਹੂ, ਇਹ ਸਾਡੇ ਨਾਲ
ਤੂੰ ਬੜੀ ਹੋ ਰਹੀ ਹੈ।
ਅੱਛਾ। ਨਹੀਂ, ਸਾਡੇ ਮੇਰੇ ਕਹਿਣ ਦਾ ਤਾਂ ਇਹ ਮਤਲਬ ਹੈ ਜਿਂਵੇ, ਜਿਵੇਂ ਅਸੀ ਖੇਤਾਂ ਚ' ਰਹਿਣੇ ਆ। ਹੈਨਾ। ਉਰੇ ਕੁੱਤੇ ਖੇਤਾਂ ਚ' ਜ਼ਿਆਦਾ ਰਹਿੰਦੇ ਨੇ ਪਿੰਡ ਚ' ਘੱਟ ਰਹਿੰਦੇ ਨੇ। ਪਿੰਡ ਆਲੇ ਹੁੰਦੇ ਨੇ ਦੂਜੇ, ਵੀ ਮਤਲਬ ਨੋਰਮਲ ਕੁੱਤੇ, ਲੇਕਿਨ ਉਹਦੇ ਚ' ਖੇਤਾਂ ਚ' ਨੇ ਇਹ ਦੂਜੇ ਨੇ, ਮਾਸਾਹਾਰੀ ਨੇ।
ਸਰਬਤ ਜਾਂਦੇ ਭਲਾ।
ਮਾਸਾਹਾਰੀ ਨੇ ਉਰੇ ਨਾ ਮਤਲਬ ਉਹ ਹੈ। ਹਾਂ। ਹਾਂ- ਹਾਂ। ਮਾਸਾਹਾਰੀ ਨੇ ਸਾਡੇ ਵੀ ਮਤਲਬ ਆਲੇ- ਦੁਆਲੇ ਹੋ ਗਏ ਤੇ ਪੰਦਰਾਂ ਕੁੱਤੇ ਸਾਡੇ ਕੋਲ ਡਾਂਗ ਹੈਗੀ ਸੀ ਉਹ ਤਾਂ। ਮਤਲਬ ਉਹ, ਇੱਕ ਖੁੰਡੀ ਟਾਈਪ ਸੀਗੀ ਠੀਕ ਹੈ ਉਹ ਮੰਮੀ ਦੇ ਹੱਥ ਚ' ਹਮੇਸ਼ਾ ਹੁੰ ਮੰਮੀ ਨਾ ਮਤਲਬ ਜਦੋਂ ਵੀ ਐਵੇਂ ਜਾਂਦੇ ਨੇ ਸੈਰ ਕਰਣ, ਹਮੇਸ਼ਾ ਹੱਥ ਦੇ ਕੁੱਛ ਰੱਖਦੇ ਨੇ। ਕਿਉਂਕਿ ਉਹਨਾਂ ਨੇ ਵੀ ਬਹੁਤ ਸੁਣਿਆ ਵੀ ਐ ਕੇਸ ਹੋ ਰਹੇ ਹਾਂ। ਉਹ ਖੁੰਡੀ ਨੇ ਬਚਾ ਲਿਆ ‌। ਸਾਨੂੰ ਨਹੀਂ ਪਤਾ ਨੀ ਕੀ ਹੁੰਦਾ। ਬਹੁਤ ਬੁਰਾ ਹਾਲ ਹੋਇਆ। ਅਸੀਂ ਮੁੜੇ ਹੀ ਸੀਗੇ ਪਾਈ ਚ' ਘੁੰਮਦੇ ਸੀਗੇ। ਸ਼ਾਮ ਦੇ ਟਾਈਮ ਚ' ਘੁੰਮਦੇਿਆਂ ਜਿਵੇਂ ਨੋਰਮਲ ਆਪਾਂ ਸੈਰ ਕਰਨ ਆ ਗਏ ਸੋਪ ਦੀ। ਤੇ ਜਦੋਂ ਉਹ ਪਿੱਛੇ ਮੁੜ ਕੇ ਦੇਖਿਆ ਤੇ ਕੁੱਤਿਆਂ ਨੇ ਆਲੇ -ਦੁਿਓ ਘੇਰ ਸ਼ਸੀ ਅਕਾਲ। ਪੁੱਛੋ ਨਾ ਬਸ। ਇਨਾ, ਬੜਾ ਗੰਦਾ ਐਕਸਪੀਰੀਅੰਸ ਸੀ ਨਹੀਂ ਫੇਰ ਹੁਣ ਤੇ ਉਹ ਏਰੀਏ 'ਚ ਜਾਣਾ ਬੰਦ ਕਰ ਦਿੱਤਾ ਸੀ, ਹੁਣ ਸਿਰਫ ਆਪਦੇ ਖੇਤਾਂ ਕੋਲ ਘੁੰਮਦੇ ਹਾਂ ਪਹਿਲਾਂ ਅਸੀਂ ਪੂਰੀ ਦੀ ਪੂਰੀ। ਆਪਾਂ ਕਹਿ ਸਕਦੇ ਹਾਂ, ਪਹੀ ਤੱਕ ਜਾਂਦੇ ਸੀਗੇ ਸਾਰਿਆਂ ਦੇ ਖੇਤਾਂ 'ਚ। ਘੁੰਮਦੇ ਸੀਗੇ, ਕਿਉਂਕਿ ਪਤਾ ਕੀ ਆਹੀ ਮਤਲਬ ਐ ਹੁੰਦਾ ਵੀ ਘੁੰਮੀਏ ‌।
ਹਮ, ਨਾਲੇ ਉਹ ਫਿਰ ਖੇਤਾਂ 'ਚ। ਰਹਿਣਾ ਕਰਨਾ ਫ਼ੇਰ ਉਹ ਘਰਾਂ 'ਚ ਤੁਸੀਂ ਬੰਦ ਜਿਹੇ ਹੋ ਜਾਂਦੇ ਨਾ ਕੁਛ ਉੱਥੇ ਸੇਕਾ ਵੀ ਬਾਹਲਾ ਲੱਗਦਾ। ਠੰਡਕ ਵੀ ਵਾਲੀ ਪੈਂਦੀ ਹੈ।
ਨਹੀਂ ਯਾਰ ਵਧੀਆ ਆਪਦੇ ਫਾਇਦੇ ਨੇ ਮਤਲਬ ਉਰੇ ਮੋਟਰ ਹੈ ਜੇ ਮੋਟਰ ਦੇ ਵਿੱਚ ਟੈਲਾਂ ਲਾ ਕੇ ਹੈਨਾ। ਪੂਰੀ ਵਧੀਆ ਪਾਣੀ ਛੱਡਿਆ ਜਾਵੇ, ਸਾਫ਼- ਸਾਫ਼ ਪਾਣੀ, ਤਾਂ ਤੁਸੀਂ ਕਹੋਗੇ। ਬਸ ਸਭ ਬਹੁਤ ਵਧੀਆ ਉਹ ਚੀਜ਼ ਐ।
ਤਾਂਹੀ ਨਾ ਜੀਅ ਤਾਂ ਬੜਾ ਹੈਗਾ ਪਰ ਫੇਰ ਵੀ ਚਲੋ ਦੇਖੀ ਜਾਊ ਜੇ ਮੈਨੂੰ ਵੀ ਕਦੇ ਮੌਕਾ। ਮੌਕਾ ਮਿਲਿਆ ਐਵੇਂ ਕੋਈ ਰਹਿਣ ਸਹਿਣ ਦਾ। ਜ਼ਿੰਦਗੀ ਤਾਂ ਉੱਥੇ ਦੀ ਵਧੀਆ, ਸ਼ਹਿਰਾਂ 'ਚ ਰੱਖਿਆ ਕੀ ਐ।
ਕੋਈ ਨੀ ਮੈਂ ਤੁਹਾਨੂੰ
ਇੱਥੇ ਤੀਹ ਪ੍ਰਦੂਸ਼ਣ ਵਗੈਰਾ, ਹਾਂ -ਹਾਂ-ਹਾਂ ਆਊਗੀ -ਆਊਂਗੀ -ਆਊਂਗੀ ਕਦੇ, ਆਪ ਵੀ ਆ ਜਾਓ ਫੇਰੀ ਪਾ ਜਾਓ ਕਿ ਉਲਟੇ ਰਹਿੰਦੇ ਜਮਾਂ ਤਾਂ।
ਵੀ ਏ ਤੁਹਾਡੇ, ਤੁਹਾਡੇ ਏਰੀਏ ਦਾ ਨਾ ਹਿਸਾਬ ਨੀ ਹੈਗਾ ਤੇ ਮਾਲਵੇ ਦੇ।
ਨਹੀਂ ਹਿਸਾਬ ਤਾਂ ਤੇ ਫਿਰ ਮੈਨੂੰ ਮ
ਉਹ ਚੀਜ਼ ਆ ਬਾਹਾ ਉਲਟੇ ਏਰੀਆ 'ਚ ਆਉਂਦਾ ਫਿਰੋਜ਼ਪੁਰ ਸੁਣਿਆ। ਮੈਨੇ ਸੁਣਿਆ ਨਾਮ ਬਹੁਤ ਮਸ਼ਹੂਰ ਏਰੀਆ ਬਟ ਪਤਾ ਨੀ ਮੈਨੂੰ ਘੱਟ ਜਾ ਹਿਸਾਬ ਹੈ ਇਨਾ ਮੈਂ ਇੱਧਰ। ਗਈ, ਅੰਮ੍ਰਿਤਸਰ ਗਈ ਹਾਂ ਮੈਂ। ਪਰ ਮੈਂ ਇੱਧਰ ਤਾਂ ਨਹੀਂ ਕਦੇ ਗਈ, ਪਟਿਆਲਾ ਗਈ ਹਾਂ ਸੰਗਰੂਰ ਗਈਆਂ ਅੰਬਰਸਰ। ਆਹ ਏਰੀਏ 'ਚ ਕਦੇ ਨੀ ਗਈ, ਲੁਧਿਆਣਾ ਮੋਹਾਲੀ ਇਹ ਸਾਰੇ ਏਰੀਏ 'ਚ ਮੈਂ ਕਦੇ ਨੀ ਗਈ ਹੈਗੀ।
ਮੈਂ ਉੱਥੇ ਵਾਲੇ ਪਾਸੇ ਨਹੀ ਗਈ, ਜਿੱਥੇ ਪਾਸੇ ਦੇ ਤੁਸੀਂ ਹੋ।
ਮੈਂ ਚੰਡੀਗੜ੍ਹ ਵੀ ਗਈ ਹਾਂ ਇੱਕ ਵਾਰੀ ਸਕੂਲ ਟ੍ਰਿਪ ਤੇ ਬਟ ਮੈਂ ਕਦੇ ਵੀ ਉਹ ਏਰੀਏ 'ਚ ਨਹੀਂ ਗਈ ਜਿੱਥੇ ਤੁਸੀਂ। ਤੇ ਰਹਿਣੇ ਉਹ, ਮੈਂ ਨਾਮ ਸੁਣਿਆ, ਫਿਰੋਜ਼ਪੁਰ, ਫਾਜ਼ਿਲਕਾ।
ਹਾਂ ਨਾ ਤਾਂ ਹਾਂ ਐ ਹੀ ਨਾ ਪੰਜਾਬ 'ਚ ਰਹਿ ਕੇ ਫਿਰ ਨਾ ਜੇਹੇ ਹੀ ਸੁਣੇ ਜਾਂਦੇ ਆ। ਉਹ ਵੀ ਮੇਰੇ ਹਾਲ ਅਜ ਤੁਸੀਂ ਇੱਥੇ ਨੀ ਆਏ ਮੈਂ ਉੱਥੇ ਨੀ ਗਈ ਕਿਤੇ।
ਹਾਂਜੀ ਸੰਗਰੂਰ ਤਾਂ ਤੁਹਾਨੂੰ ਜ਼ਿਆਦਾ ਫੈਮੀਲੀਅਰ ਨਹੀਂ ਹੋਣਾ ਇਹ ਏਰੀਆ ਵੀ ਸੰਗਰੂਰ ਥੋੜਾ ਜਿਹਾ ਅਲੱਗ ਹੈ। ਤੁਸੀਂ ਪਟਿਆਲੇ ਆ ਜਾਓ, ਪਟਿਆਲੇ, ਗੱਲ ਥੋੜ੍ਹੀ ਜਿਹੀ ਅਲੱਗ ਹੁੰਦੀ ਹੈ, ਪਟਿਆਲੇ ਤਾਂ ਮਸਾਂ। ਅਸੀਂ ਆਉਣੇ ਜਾਣੇ ਰਹਿੰਦੇ ਹਾਂ, ਪਟਿਆਲੇ, ਹਾਂ ਉੱਥੇ ਮੌਸਮ ਤਾਂ ਬਹੁਤ ਗਰਮ।
ਚਾਈਦਾ। ਚੱਲਦੇ ਨਾ ਫੇਰ ਆ, ਕਿਉਂਕਿ ਜੂ ਲੂ ਲੂ ਹੀ ਸਿੱਧੀ ਮੂੰਹ ਤੇ ਪੈਣੀ।
ਲੂ ਪੈਂਦੀ ਹੈ ਬਹੁਤ, ਹਾਂ ਸੰਗਰੂਰ ਘੱਟ ਹੈ ਹਜੇ।
ਇਹ ਬਠਿੰਡਾ ਵੀ ਐਂਈ ਕਰਦਾ ਐੰਹ ਤਰਾਂ।
ਹਮ, ਬਠਿੰਡੇ ਵੀ ਬਹੁਤ ਗਰਮੀ ਪੈਂਦੀ ਐ।
ਬਹੁਤ ਗਰਮੀ ਪੈਂਦੀ ਬਠਿੰਡੇ, ਉਥੋਂ ਦਾ ਪਾਣੀ ਵੀ ਠੀਕ ਨੀ ਗਾ। ਕੋਟ ਦਾ ਹੋ ਗਿਆ, ਫ਼ਰੀਦਕੋਟ ਦਾ ਹੋ ਗਿਆ ਤੇ ਇੱਧਰ ਫਿਰੋਜ਼ਪੁਰ ਦਾ ਹੋ ਗਿਆ, ਸਾਰੇ ਮਾਲਵੇ ਦਾ ਪਾਣੀ ਖਰਾਬ ਹੈ
ਅੱਛਾ
ਹਾਂ, ਕਿਉਂਕਿ ਪੀਣ ਲਾਇਕ ਪਾਣੀਂ
ਇੱਕ ਜਿੰਨੇ ਪ੍ਰਸੈਂਟ ਆਪਾਂ ਝੋਨਾਂ ਉਗਾਉਂਦੇ ਹਾਂ, ਕਹਿੰਦੇ ਆਪਾਂ ਨੂੰ ਦਾਲਾਂ ਆਹ ਸੂਰਜਮੁਖੀ, ਸਨਫਲਾਰਜ, ਜਿਹਨੂੰ ਆਪਾਂ ਕਹਿੰਦੇ ਹਾਂ ਦਾਲਾਂ ਪਲਸਿਸ ਵਗੈਰਾ, ਬਾਕੀ ਆਪਾਂ ਮੱਕੀ ਹੋ ਗਈ, ਆਹ ਕਪਾਹ ਹੋ ਗਿਆ ਇਹ ਸਾਰੇ ਉਗਾਉਣੇ ਚਾਹੀਦੇ ਨੇ, ਵੀ ਆਪਾਂ ਨੂੰ ਮਤਲਬ, ਕਿਉਂਕਿ ਪਾਣੀ ਬਹੁਤ ਲੱਗਦਾ
ਲੇ ਹੋਰ ਜਹੀ ਹੋ ਗਈ, ਪਰ ਇਹ ਜਿਹੜੀ ਸੂਰਜ਼ ਮੁੁਖੀ ਹੈ ਮੈਨੂੰ ਲੱਗਦਾ ਸੀ, ਇਹਦੀ ਨਾ ਬੜੀ ਵਧੀਆਂ ਖ਼ੇਤੀ ਵਗ਼ੈਰਾ ਹੁੰਦੀ ਹੋਗੀ। ਪਰ ਇਹ ਨਾ ਉਹ ਆ, ਮੈਂ ਨਾ ਜਦੋਂ ਕੋਲੇਜ ਜਾਂਦੀ ਹੁੰਦੀ ਸੀ ਨਾ ਤੇ ਰਾਤ 'ਚ ਇਹ ਐਵੇਂ ਕਿਤੇ ਉਹ ਲੱਗੇ ਹੋਏ ਨਹਿਰਾਂ ਨੂਰਾਂ ਦੇ ਆਸ ਪਾਸ, ਏਡੇ ਜ਼ਿਆਦਾ ਸੂਰਜਮੁਖੀ ਸੂਰਜ ਮੁਖੀ ਸੀਗੇ, ਬਹੁਤ ਜ਼ਿਆਦਾ ਲੱਗੇਂ ਹੋਏ।
ਤੇ ਮੈਨੂੰ ਲੱਗਦਾ ਸੀ ਵੀ ਇਹਦੀ ਮਤਲਬ ਖ਼ੇਤੀ ਬੜੇ ਉਹ ਤਰੀਕ਼ੇ ਨਾਲ ਹੁੰਦੀ ਹੈ, ਪਰ ਇਹ ਤਾਂ ਮੈਨੂੰ ਲੱਗਦਾ ਜਿਹੜੀ ਆਪਾਂ ਉਹ ਵੀਡਸ ਨੀ ਆਪਾਂ ਕਹਿ ਦਿੰਦੇ ਕਿ ਜਿਹੜੇ ਆਪਾਂ ਨੂੰ ਫ਼ਲ ਅਹ ਫੁੱਲ ਚਾਹੀਦੇ ਨੀ ਹੁੰਦੇ, ਉਹ ਐਵੇਂ ਉੱਗਦੇ ਆ ਫ਼ਾਲਤੂ ਹੀ ਉਹ ਉਹਦੇ ਵਿੱਚੋਂ ਹੀ ਉ ਲਗੇ ਹੋਏ ਸੀਗੇ, ਹੁਣ ਤੁਸੀਂ ਨਾ ਲਿਆ ਮੈਂ ਨਾ ਜੀਅ ਦਾ ਬਹੁਤ ਕਰਦਾ ਵੀ ਪੱਟ ਪੁੱਟ ਕੇ ਲਿਆਵਾਂ। ਪਰ, ਦੇਖੋਂ ਪਰ ਹੁਣ ਤੁਸੀਂ ਨਾਲ ਹੈ ਮੈਨੂੰ ਯਾਦ ਆ, ਵੀ ਉਹਦੀ ਖੇਤੀ ਕਰਨੀਂ ਮੈਂ ਕਿਹਾਂ ਔਖੀ ਵੀ ਨੀ ਇਹੀ ਉੱਗੇ ਪਏ ਆ, ਤੇ ਐਵੇਂ ਵੀ ਨੀ ਹੋਣਾਂ ਵੀ ਪਬਲਿਕ ਏਰੀਆ
ਜੇ ਆਪਾਂ ਨੂੰ ਰੇਟ ਮਿਲ਼ੇ ਨਾ ਫਸਲ ਦਾ ਰੇਟ ਮਿਲੇ ਤਾਂ ਕਿਸਾਨ ਬਹੁਤ ਖੁਸ਼ਹਾਲ ਹੋਣ, ਆਪਾਂ ਨੂੰ ਰੇਟ ਹੀ ਨਹੀਂ ਮਿਲ ਰਿਹਾਂ ਆਪਾਂ ਕੋੋਟ ਕਰਦੇ ਹਾਂ, ਚੌਲ ਆਪਣੀ ਉਹ ਨੀ ਹੈਗੀ ਆਪਾਂ ਆਪਣਾਂ ਮਤਲਬ ਜੋ ਖਾਣ ਹੈ ਅਸਲ਼ੀ, ਉਹ ਕਣਕ ਹੈ।
ਹਮ।
ਕਣਕ ਤਾਂ ਊਗਾਵਾਂ ਉਹਦੇ ਬਿਨਾ ਵੀ ਨਾ ਆਪਾਂ ਨੂੰ ਸਰਦਾ ਨੀ, ਪਰ ਚੌਲ ਤਾਂ ਆਪਾਂ ਉਹਦੇ ਤੇ ਲੱਗਦਾ ਵੀ ਕਿੰਨਾ ਪਾਣੀਂ ਹੈ।
ਹਾਏ! ਬਹੁਤ ਪਾਣੀਂ ਲੱਗਦਾ ਭੈਣੇਂ ਬਹੁਤ ਪਾਣੀ ਲੱਗਦਾ, ਪਤਾ ਇਹ ਆਪਣਾ ਏਰੀਆ ਵੀ ਹੈ ਨੀ 'ਚ ਆਹ ਚੌਲ ਵਗ਼ੈਰਾ ਉਗਾਉਣ ਦਾ। ਇਹ ਤਾਂ ਯੂਪੀ, ਬਿਹਾਰ ਵਾਲ਼ੇ ਪਾਸੇ ਦਾਂ ਕਿਉਂਕਿ ਉੱਥੇ ਪਾਣੀ ਜਿਹੜਾ ਨਾ ਜ਼ਿਆਦਾ ਹੈ। ਉਹ ਤਾਂ ਆਪਣੇਂ ਹੋਰ, ਇਹ ਅੰਗਰੇਜ਼ਾਂ ਦਾ- ਸਾਰਾ ਪੱਟਿਆ ਹੋਇਆਂ ਅੰਗਰੇਜ਼ਾਂ ਨੇ, ਪੰਜਾਬ ਹੋ ਗਿਆਂ ਜਾਂ ਆਪਣਾ ਭਾਰਤ ਹੋ ਗਿਆਂ ਨਾ। ਇਹ ਬਹੁਤ ਵਧੀਆ ਚੀਜ਼ ਜਿਹੜੀ ਹੈ ਢੰਗ ਵੱਲ ਜਾ ਰਹੇਂ ਸੀਗੇ, ਸਾਰਾ ਅੰਗਰੇਜ਼ਾਂ ਨੇ ਦੋ ਸੌ ਸਾਲ ਪਹਿਲਾਂ ਜਿਹੜਾ ਆ ਇੰਨਾ ਟਾਈਮ ਰਾਜ ਕਰਕੇ
ਪਿੱਛਾ ਕਰ, ਆਪਾਂ ਹੁਣ ਵੀ ਪਿੱਛੇ ਮਤਲਬ ਛੱਡ ਤੇ ਇਹਨਾਂ ਨੇ ਯੂ ਐਸ ਏ ਵਿੱਚ ਸਾਰੀ--ੇ ਯੂ ਐਸ ਏ ਤੇ ਯੂਕੇ ਦੋ ਮੈਨੂੰ ਲੱਗਦੇ ਨੇ ਵੀ, ਹਾਂ ਥੋੜਾ ‌ ਜੇਹਾਂ, ਮੈਨੂੰ ਹੁਣ ਕੀ ਸਥਿਤੀ ਦਿਖਦੀ ਹੈ ਪੰਜਾਬ 'ਚ, ਆਉਣ ਵਾਲ਼ੇ ਸਮੇਂ ਦੇ ਵਿੱਚ ਆਪਾਂ ਜਦੋਂ ਸਾਰੇ ਵਧੀਆਂ ਪੱਧਰਾਂ ਤੇ ਹੋਵਾਂਗੇ, ਵਧੀਆਂ ਪੋਜੀਸ਼ਨਾ ਤੇ ਹੋਵਾਂਗੇ, ਆਪਾਂ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ।
ਹਾਂ ਕਿਉਂਕਿ ਨਾ ਹੁਣੇ ਜਿਵੇਂ, ਅਹ ਪੜ੍ਹਾਈ ਦੇ ਮਾਮਲੇ 'ਚ ਵੀ ਜਿਵੇਂ ਪੰਜਾਬ 'ਚ ਨਾ ਅੱਜਟਰੇਸੀ ਜਾਂ ਰੇਟ ਬੜਾਂ ਥੱਲੇ ਡਿੱਗਿਆਂ ਪਿਆ ਸੀਗਾ, ਤੇ ਹੁਣੇ ਵੀ ਬਹੁਤਿਆਂ ਨੇ ਟੋਪ ਕੀਤਾਂ ਤਾਂ ਬੜੀ ਵਧੀਆਂ ਚੀਜ਼ ਲੱਗੀ, ਵੀ ਕੇਰਲਾ ਤੋਂ ਬਾਅਦ ਹੁਣ ਪੰਜਾਬ ਉਸ ਚੀਜ਼ ਤੇ ਮਤਲਬ ਅਗੇ ਆ ਰਿਹਾਂ, ਹਾਂ ਵਿਕਾਸ ਹੋ ਸਕਦਾਂ ਪਰ ਇਹ ਨਸ਼ੇ ਨੁਸ਼ੇ ਵੀ ਦੂਰ ਰਹਿਣ ਨਾ ਪੰਜਾਬ ਤੋਂ ਫੇਰ ਜਾਂ ਕੇ ਤਾਂ ਪੰਜਾਬ ਤਾਂ ਕੇਂਦਰ ਹੀ, ਕੇਂਦਰ ਹੀ ਬਣਿਆਂ ਹੋਇ ਨਸ਼ਿਆਂ ਦਾ ਇਸ ਤੋਂ ਇਲਾਵਾ ਤਾਂ ਫੇਰ ਕੋਈ ਗੱਲ ਹੀ ਨਹੀਂ ਕਰਦਾਂ, ਉਹ ਤਾਂ ਪੰਜਾਬ ਨੂੰ ਜਾਂਣਦੇ ਹੀ ਨਸ਼ਿਆਂ ਕਰਕੇ ਹੈ।
ਹਮ।
ਪਾਕਿਸਤਾਨ ਲੱਗਿਆਂ ਵਾ ਨਾਲ ਤਾਂ ਕਰਕੇ, ਉੱਧਰੋਂ ਆਉਂਦਾ ਸਾਰਾ, ਅਫ਼ਗ਼ਾਨਿਸਤਾਨ ਤੋਂ ਆਉਂਦਾ ਤੇ- ਰਹਿ ਪੰਜਾਬ 'ਚ ਜਾਂਦਾ, ਅੱਗੇ ਘੱਟ ਯੂਪੀ ਤੱਕ ਪਹੁੰਚਦਾ ਬਸ, ਬਾਕੀ ਹੋਰ ਕੋਈ ਇੰਨਾ ਹੈ ਨੀ ਬੋਲ ਵਾਲਾ। ਉਹਦਾ
ਹਮ, ਸਹੀ ਕਿਹਾ।
ਪੰਜਾਬ ਦਾ ਇੰਨੀੇ ਪੱਟ ਤਾਂ ਹੈ ਨਸ਼ਿਆਂ ਨੇ ਹੋਰ ਤਾਂ ਬਥੇਰਾ ਕੋ ਜ ਸੀ ਕਰਨ ਜੱਟਾਂ ਦੇ ਪੱਲੇ ਬਹੁ ਕੁਛ ਸੀਗਾ ਸਾਰਾ ਲੁੱਟ ਲਿਆ
ਨਹੀਂ ਆਪਾਂ ਅੱਗੇ ਅਪਲਿਫਟ ਕਰ ਸਕਦੇ ਹਾਂ
ਹਾਂ ਹਾਂ ਬਿਲਕੁਲ ਆਪਾਂ ਨੂੰ ਤਾਂ ਯਾਰ ਕਰਨਾ ਚਾਹੀਦਾ ਆਪਾਂ ਇੱਥੋਂ ਤੱਕ ਖਾਂਨੇ ਆਂ, ਕਰਦੇ ਆਂ, ਰਹਿੰਨੇ ਆਂ
ਨਾ ਨਾ ਕਰਨਾ ਤਾਂ ਪਊਗਾ ਤਾਂ ਮੈਂ ਤਾਂ ਇਹ ਗੱਲ ਦੇ ਹੱਕ ਚ ਆਂ ਇਹ ਵਿਰੋਧ ਵੀ ਕਰਨਗੇ ਵੀ ਇੰਨੇ ਕਿਉਂਕਿ ਜਿਹੜੀ ਸੀਗੀ ਆਪਾਂ ਨੂੰ ਆਦਤ ਪੈਜੇ ਗ਼ਲਤ ਹੈ ਫੇਰ ਆਪਾਂ ਚਾਹੁੰਨੇ ਆਂ ਆਪਾਂ ਆਪਣੇ ਕੰਫਰਟ ਚ ਰਹਿ ਕੇ ਵੀ ਉਹੀ ਕਰੀਏ ਕਿਉਂਕਿ ਆਪਾਂ ਨੂੰ ਇਹਦੇ ਬਾਰੇ ਪਤਾ ਫਸਲ ਬਾਰੇ ਬਾਕੀ ਫਸਲਾਂ ਬਾਰੇ ਮੇ ਬੀ ਆਪਣੀ ਨੌਜਵਾਨ ਪੀੜ੍ਹੀ ਨੂੰ ਘੱਟ ਪਤਾ ਜਿਹਨਾਂ ਦੇ ਬਜ਼ੁਰਗ ਨਹੀਂ ਹੈਗੇ ਘਰਾਂ ਦੇ ਵਿੱਚ ਹਨਾ ਮਲਬ ਪਹਿਲਾਂ ਅਕਾਲ ਚਲਾਣਾ ਕਰ ਜਾਂਦੇ ਨੇ ਉਹਨਾਂ ਨੂੰ ਖੇਤੀ ਦਾ ਪ ਪਤਾ ਨੀ ਹੁੰਦਾ ਯਾਰ ਉਹ ਠੇਕੇ ਤੇ ਦੇ ਦਿੰਦੇ ਨੇ ਜ਼ਮੀਨ ਉਹ ਚੀਜ਼ ਆ
ਕੋਈ ਗੱਲ ਨੀ ਆਉਣ ਵਾਲੇ ਟਾਈਮ ਚ ਨਾ ਕੁਛ ਨਾ ਕੁਛ ਤਾਂ ਪਹਿਲ ਕੋਈ ਕਰੂ ਯਾ ਫਿਰ ਨਾ ਹੋਈ ਤਾਂ ਕੁਛ ਨਾ ਕੁਛ ਤਾਂ ਯੋਗਦਾਨ ਦਵਾਂਗੇ ਐਂ ਤਾਂ ਨਹੀਂ ਜਾਣ
ਵਧੀਆ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਜੇ ਇਹ ਪਰਾ ਮਤਲਬ ਇੱਕੋ ਚੱਲਦੀ ਐ ਅ ਪ੍ਰਣਾਲੀ ਆਪਾਂ ਕਹਿ ਸਕਦੇ ਹਾਂ ਇਹ ਇੱਕ ਮੱਤਾ ਚੱਕਿਆ ਜਾਂਦਾ ਜਿਵੇਂ ਰੀਨ ਰਵੋਲਿਊਸ਼ਨ ਆਇਆ ਸੀਗਾ ਹਨਾ ਹਰੀਆਂ ਫਸਲਾਂ ਤਾਂ ਆਪਾਂ ਵੀ ਅੱਗੇ ਕਰਾਂਗੇ ਮਤਲਬ ਉਹ ਕਣਕ ਤਾਂ ਚੱਲ ਆਪਾਂ ਉਗਾਉਣੀ ਹੋ ਐ ਬਟ ਇਹਦੀ ਜਗ੍ਹਾ ਤੇ ਝੋਨੇ ਦੀ ਜਗ੍ਹਾ ਤੇ ਹੋਰ ਫ਼ਸਲ ਉਗਾਈ ਜਾਵੇ ਜਿਦੇ ਤੇ ਆਪਾਂ ਨੂੰ ਐਮ ਐਸ ਪੀ ਮਿਲੇ ਤਾਂ ਆਪਾਂ ਨੂੰ ਰੇਟ ਵਧੀਆ ਮਿਲ ਰਿਹਾ ਤਾਂ ਆਪਾਂ ਕਿਉਂ ਨੀ ਉਗਾਵਾਂਗੇ ਇਹ ਕਿਹੜਾ ਆਪਾ ਰੱਖਦੇ ਆ ਘਰੇ ਤਾਂ ਉਹ ਵੀ ਇੱਕ ਜਾਂ ਦੋ ਬੋਰੀਆਂ ਰਹਿ
ਕੋਈ ਨਾ ਹਾਂ ਮਤਲਬ ਇਹ ਥੋੜਾ ਆਪਾਂ ਵੀ ਵੇਖਣਾ ਕਰਨਾ ਕਿਉਂਕਿ ਆਪਣੀ ਬੜੀ ਹਜੇ ਜਾਣਕਾਰੀ ਜਿਹੜੀ ਲੈਣੀ ਬਾ ਕੀ ਐ ਉਹ ਜਦੋਂ ਆਪਾਂ ਇਹ ਡੂੰਘੀਆਂ ਖੋ ਖੋਜਾਂ ਚ ਜਾਵਾਂਗੇ ਨਾ ਤਾਂ ਜਾ ਕੇ ਆਪਾਂ ਨੂੰ ਹਾਂ ਸੱਚਾਈਆਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਉੱਥੋਂ ਪਤਾ ਚੱਲਦੇ
ਕਿਸਾਨ ਮੇਲੇ ਵੀ ਤਾਂ ਲੱਗਦੇ ਨੇ ਫਸਲਾਂ ਦੇ ਬਾਰੇ ਜਾਣਕਾਰੀ ਮਿਲਦੀ ਹੈ ਬਟ ਕੋਈ ਜਾਂਦਾ ਹੀ ਨਹੀਂ ਉੱਥੇ
ਹਾਂ ਬਹੁਤ ਘੱਟ ਆ ਪਰ ਕੋਈ ਨਾ ਰੁਚੀ ਰੁਚੀ ਦੀ ਵੀ ਗੱਲ ਆ
ਰੁਚੀ ਮੈਨੂੰ ਤਾਂ ਬੜੀ ਰੁਚੀ ਹੈ ਮੈਂ ਤਾਂ ਨਹੀਂ ਕਹਿ ਸਕਦੀ ਮੈਨੂੰ ਰੁਚੀ ਨਹੀਂ ਮੈਨੂੰ ਰੁਚੀ ਹੈ ਮੈਨੂੰ ਪਰ ਐਵੇਂ ਹੈ ਵੀ ਕੁਛ
ਤੋਹਡੇ ਵਾਲੇ ਪਾਸੇ ਤੁਸੀਂ ਜਿਵੇਂ ਆਪਦੀ ਹੱਥੀ ਦੇਖਿਆ ਸ਼ੁਰੂ ਤੋਂ ਦੇਖਿਆ ਕਿ ਕੀਤਾ ਸਾਰਾ ਕੁੱਛ ਆ ਪਸੰਦ ਮੈਨੂੰ ਵੀ ਐ ਕਿਉਂਕਿ ਆਪਣੇ ਸਰੀਰ ਚ ਜਾਣੀ ਉਹ ਚੀਜ਼ ਵੀ ਕੀ ਕਰੇਗੀ ਕੀ ਨਹੀਂ ਕਰੇਗੀ ਉਹਦਾ ਮਾੜਾ ਐ ਉੱਚੀ ਬੰਦੇ ਨੂੰ ਆ ਜਾਂਦੀ ਹੈ ਵੀ ਕਿਸ ਤਰ੍ਹਾਂ ਕੰਮ ਕਰੂਗੀ ਜੀ ਪਰ ਤੁਸੀਂ ਹੱਥੋਂ ਕੱਢੀ ਵੀ ਹੈ ਸਾਰੀ ਚੀਜ਼ਾਂ ਤਾਂ ਤੁਹਾਨੂੰ ਵਾਲਾ ਇਹਦੇ ਨਾਲ ਨਾ ਪਿਆਰ ਹੋਏਗਾ
ਉਹ ਤਾਂ ਹੈ ਮਤਲਬ ਹੁਣ ਇੱਕੋ ਲੱਤ ਉਗਾ ਨਹੀਂ ਸਕਦੇ ਨਾ ਕੋਈ ਵੀ ਹੋਰ ਫਸਲ ਆਪਾਂ ਆਪਾਂ ਨੂੰ ਹੀ ਨੀ ਪਤਾ ਜੇ ਉਹ ਫਸਲ ਵਿਕੀ ਨਾ ਫਿਰ ਕੀ ਕਰਾਂਗੇ ਉਹ ਡਰ ਹੈ ਮਨ ਚ ਉਹ ਡਰ ਜੇ ਨਿ ਅਕਲ ਜੀ ਮਨ ਚੋਂ ਫਿਰ ਬਹੁਤ ਅੱਗੇ ਵੱਧ ਸਕਦੇ ਹ ਇੱਕ ਵਰਾਇਟੀ ਹੋਣੀ ਚਾਹੀ ਵੀ ਹੈ ਜਿਵੇਂ ਹੁਣ ਆਹ ਝੋਨਾ ਲਾਉਣ ਤੋਂ ਬਾਅਦ ਆਪਾਂ ਵੇਹਲੇ ਕਿਸਾਨ ਉਹ ਚੀਜ਼ ਆ
ਹੋਰ ਠੀਕ ਆ ਫਿਰ ਹੈ ਸਤਿ ਸ੍ਰੀ ਕਾਲ ਜੀ ਓਕੇ
ਹਾਂਜੀ ਵਧੀਆ ਲੱਗਿਆ ਗੱਲ ਕਰ